ਸਤਿ ਸ੍ਰੀ ਅਕਾਲ ਜੀ, ਹਾਂਜੀ, ਹਾਂਜੀ, ਹਾਂਜੀ, ਹੋਰ ਸੁਣਾਓ?
ਹਾਂ ਬਸ ਕਿਵੇਂ ਯਾਦ ਕਰ ਲਿਆ ਅਜ ਵੀਰ ਜੀ?
ਬਸ ਬੈਠੇ ਸੀ ਵੇਲੇ। ਮੈਂ ਕਿਹਾ ਚਲੋ ਫੋਨ ਹੀ ਕਰ ਲਈਏ ਰੋਟੀ ਰਾਟੀ ਖਾ ਕੇ ਨਿਪਟੇ ਸੀ।
ਅੱਛਾ ਹੋਰ ਖਾ ਲਈ ਰੋਟੀ ਰੂਟੀ ਬਸ ਮੈਂ ਵੀ ਬਸ ਰੋਟੀ ਰੋਟੀ ਖਾ ਕੇ ਹਟੀ ਸੀ ਉਹਨੇ ਭਾਂਡੇ ਭੂੰਡੇ ਧੋ ਕੇ ਹਟੀ ਸੀ ਤੇ ਬਸ ਨਹੀਂ ਹਜੇ ਘੁੰਮਣ ਨਹੀਂ ਗਏ ਹੈਗੇ ਮੈਂ ਪੁੱਛਣਾ ਸੀ ਤੁਹਾਡੀ ਗਲੀ ਹੋਰ ਵੀਰ ਜੀ, ਆਉਂਦਾ, ਕੂੜੇ ਵਾਲਾ ਆਉਂਦਾ, ਗੰਦ ਚੁੱਕਣ?
ਆ ਲੈ।
ਅਰੇ ਸਾਡੇ ਤੇ ਇੱਧਰ ਆ ਹੀ ਨਹੀਂ ਰਿਹਾ ਹੈਗਾ ਪਰ ਗਲੀਆਂ 'ਚ ਵੀ ਐਡਾ ਗੰਦ ਪਿਆ ਹੋਇਆ ਹੈਗਾ ਵਾ ਕੂੜਾ ਹੀ ਕੂੜਾ ਹੋਇਆ।
ਤੇ ਕੰਪ ਕੰਪਲੇਂਟ ਕਰੋ ਨਾ।
ਹਾਂ ਤੇ ਮੈਂ ਓਹੀ ਪੁੱਛਿਆ ਤੁਹਾਡੇ ਮਹੱਲੇ 'ਚ ਆਉਂਦਾ ਨਹੀਂ ਤੇ ਅਸੀਂ ਵੀ ਐਮ ਸੀ ਨੂੰ ਜਾ ਕੇ ਕੰਪਲੇਂਟ। ਕਰੀਏ ਇਹਦੀ ਹਾਂ ਸ਼ਿਕਾਇਤ ਦਰਜ ਕਰਾਈਏ ਨਾ ਐਵੇਂ ਤੇ ਸਾਰੀ ਬਿਮਾਰੀ ਫੈਲ ਜਾਏਗੀ ਹਾਂ। ਸਾਰੀ ਬਿਮਾਰੀ ਫੈਲੇਗੀ ਬੱਚੇ ਬਿਮਾਰ ਹੋਣਗੇ।
ਕੱਲੇ ਨਾ ਜਾਓ ਨਾ ਬੰਦੇ ਇਕੱਠੇ ਹੋ ਕੇ ਜਾਓ ਨਾ ਮਹੱਲੇ ਦੇ ਠੀਕ ਹੈ ਠੀਕ ਹੈ ਪੰਜ ਛੇ ਬੰਦੇ ਵਿੱਚ ਦੇਖੋ ਐਕਸ਼ਨ ਸਿੱਧਾ ਐਮ ਸੀ ਐਮ ਨਹੀਂ ਤੇ ਮੇਅਰ ਨੂੰ ਦਿਓ ਹੂੰ
ਤੇ ਤੁਹਾਡੇ ਆ ਰਹੇ ਐ ਰੋਜ਼ ਆਂਦਾ ਹੈਗਾ।
ਆਂਦਾ ਤੇ ਹੈ ਗਲੀ ਦੇ ਬਾਹਰ ਹੀ ਆਦਾ ਐ ਗਲੀ ਦੇ ਅੰਦਰ ਨੀ ਆਦਾ ਉਹ ਕਹਿਣਾ ਪਏਗਾ ਪਹਿਲਾਂ, ਤੇ ਅੰਦਰ ਆਦਾ ਸੀ ਹੁਣ ਬਾਹਰ ਆਦਾ ਐ
ਨਹੀਂ ਤੇ ਗਲੀ ਦੇ ਅੰਦਰ ਆਣਾ ਚਾਹੀਦਾ ਹੈਗਾ ਨਾ ਹੁਣ ਤੇ ਛੋਟੀਆਂ ਗੱਡੀਆਂ ਵੀ ਲਗਾਈਆਂ ਹੀਈ ਹੈਗੀ ਹੈ ਹੁਣ ਕਈ ਵਾਰ ਬਾਹਰ ਤੇ ਆਵਾਜ਼ ਵੀ ਨਹੀਂ ਆਂਦੀ ਹੈਗੀ ਹੈ ਪਤਾ ਵੀ ਨਹੀਂ ਚੱਲਦਾ ਹੈਗਾ।
ਉਹ ਚੱਕਰ ਹੈ ਕਿ ਨਾਲੇ ਇਹਨਾਂ ਦੇ ਫੇਰ ਹੁਣ ਗਈ ਇਹ ਨਾ ਫਿਰ ਉਹ ਕਾਸ਼ਟ ਵੀ, ਫ਼ਰਕ ਉਹ ਬੋਲਦੇ ਵੀ ਬਦਤਮੀਜ਼ੀ ਨਾਲ ਨੇ ਨਾ ਫਿਰ ਇਹਨਾਂ ਨਾਲ ਬੰਦਾ ਲੜ ਵੀ ਨਹੀਂ ਸਕਦਾ।
ਹਾਂ-ਹਾਂ ਉਹ ਤਾਂ ਹੈਗਾ ਹੀ ਹੈਗਾ, ਪਰ ਦੇਖੋ ਤਨਖ਼ਾਹਾਂ ਇਹਨਾਂ ਦੀਆਂ ਕਿੰਨੀਆਂ ਹੈਗੀਆਂ ਹੈਗੀਆਂ। ਕੰਮ ਕਰਦੇ ਨੀ ਹੈਗੇ ਉਹ ਸਾਡੀ ਤੇ ਗਲੀ 'ਚ ਇੰਨਾ ਢੇਰ ਲੱਗ,
ਹ ਨਹੀਂ ਮੈਂ ਵੀ ਐਪਲੀਕੇਸ਼ਨ ਲਿਖ ਰਿਹਾ ਮੈਂ ਇਕੱਠੇ ਹੋ ਕੇ ਜਾਵਾਂਗੇ ਅਸੀਂ ਵੀ
ਅੱਛਾ ਹੋਰ ਨਿਆਣੇ ਬਿਮਾਰ ਹੋ ਜਾਣਗੇੇ ਮੇਰੇ, ਤੇ ਨਿਆਣੇ ਵੀ ਛੋਟੇ-ਛੋਟੇ ਹੈਗੇ ਆ ਸਾਰਾ ਦਿਨ ਗਲੀ ਚ ਖੇਲਦੇ ਰਹਿੰਦੇ ਫਿਰ ਮੈਂ ਤਾਂ ਬਾਹਰ ਜਾਣ ਣੀ ਨੀ ਦਿੰਦੀ ਨਿਆਣਿਆਂ ਨੂੰ ਚਲੋ ਅੰਦਰ ਬੈਠੋ, ਹੋਰ ਕੁਛ ਛੁੱਟੀਆਂ ਐ ਨਾ ਜ਼ਿਆਦਾ ਪਰੇਸ਼ਾਨ ਕਰਦੇ ਨੇ
ਹ ਮੈਂ ਕਹਿ ਰਿਹਾ ਸੀ ਧਾਮਾਂ ਤੇ ਬਸ ਉਹ ਆ ਹੀ ਹੈ ਹੁਣ ਪੰਜ ਛੇ ਦਿਨ ਪਹਾੜਾਂ 'ਚ ਕਿਤੇ ਘੁੰਮ ਆਈਏ ਧਾਮਾਂ 'ਤੇ
ਅੱਛਾ,
ਦਰਬਾਰ ਸਾਹਿਬ ਵਗੈਰਾ ਹੈਂ ਉਹ ਵਾਈਪ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਨਾ ਉਹ ਪਹਾੜਾਂ ਚ
ਅੱਛਾ ਜ਼ਿਆਦਾ, ਦਵਾਈ ਮਿਲਦੀ ਹੈ ਅੱਜ-ਕੱਲ੍ਹ ਤੇ ਦਵਾਈ ਖਾ ਕੇ ਫਿਰ ਆਪਣਾ ਕੋਈ ਦਿੱਕਤ ਨੀ ਹੁੰਦੀ। ਹੈਗੀ ਹਾਂ ਦਵਾਈ, ਖਾ ਕੇ ਭੇਜਦਿਆਂ ਕਰੋ ਉਹਨਾਂ ਨੂੰ ਕੋਈ
ਹੂੰ ਉਹਨੂੰ ਦਵਾਈ ਦਾ ਵੀ ਕੋਈ ਅਸਰ ਨਹੀਂ ਹੁੰਦਾ।
ਅੱਛਾ ਫਿਰ ਉਹ ਆ ਘਰ ਹੀ ਰਹਿੰਦੇ ਹੈਗੇ। ਤੇ ਹੋਰ ਕਿਧਰੇ ਲੈ ਜੋ ਜ਼ਰੂਰੀ ਪਾੜਾ ਤੇ ਲੈ ਕੇ ਜਾਣਾ ਕਿਧਰੇ ਹੋਰ ਲੈ ਜੋ
ਲੈ ਕੇ ਤੇ ਜਾਣਾ ਪਹਿਲਾਂ ਫੇਰ ਉਹ ਰੂ ਰੁਕ ਰੁਕ ਕੇ ਜਾਈਦਾ ਨਾ ਟਾਈਮ ਲੱਗ ਜਾਂਦਾ ਬੜਾ ਜਿਹੜਾ ਤਿੰਨ ਘੰਟੇ ਦਾ ਸਫ਼ਰ ਉਹਨੂੰ ਛੇ ਘੰਟੇ ਲੱਗ ਜਾਂਦੇ ਨੇ,
ਅੱਛਾ ਨੀ ਪਾੜ੍ਹਾ ਵਾਲੀ ਜਗ੍ਹਾ ਨਾ ਲੈ ਕੇ ਜਾਓ ਨਾ ਅਸੀਂ ਦੂਸਰੀ ਜਗ੍ਹਾ ਲੈ ਜਾਓ।
ਦੂਜੀ ਜਗ੍ਹਾ ਲੈ ਜਾਓ ਗਰਮੀ ਇੰਨੀ ਇਸ ਤੋਂ ਵਧੀਆ ਤੇ ਘਰ ਹੀ, ਹ
ਹਾਂ ਸਹੀ ਗੱਲ ਹੈ ਅੱਜ ਕੱਲ੍ਹ ਤੇ ਫਿਰ ਅਸੀਂ ਦਿਲ ਕਰਦਾ ਏ ਸੀ 'ਚ ਬੈਠੇ ਰਹੋ ਸਾਰਾ ਦਿਨ ਕੋਈ ਕੰਮ ਹੀ ਨਾ ਕਰੋ ਹੋਰ ਏਸੀ ਚ ਏਸੀ ਚ ਬਾਹਰ ਨਿਕਲੋ ਤੇ ਆਉਣ ਲੱਗਦਾ ਪੱਠੀ ਚ ਆ ਗਏ।
ਇਸ ਕਰਕੇ ਏਸ ਜੇ ਉਹ ਬਸ ਫਿਰ ਇਸ ਤੋਂ ਵਧੀਆ ਦੇ ਘਰ ਹੀ ਠੀਕ ਹੈਗੇ।
ਹਾਂ ਸਹੀ ਗੱਲ ਐ ਬੰਦਾ ਸੋਚਦਾ ਹੈ ਘਰ ਹੀ ਬੈਠੋ ਆਪਣੇ ਗਰਮੀ ਤਾਂ ਬਹੁਤ ਹੈਗੀ-ਹੈਗੀ ਬਹੁਤ ਹੋਈ ਪਈ ਹੈ ਗਰਮੀ ਹੋਰ ਬਸ ਨਿਆਣਿਆਂ, ਦੇ ਵੀ ਸਕੂਲ ਖੁੱਲਣ ਵਾਲੇ ਸਾਡੇ ਤੇ ਬਸ ਕੰਮ-ਕੰਮ ਕਰਦੇ ਨੀ ਹੈਗੇ। ਨਿਆਣੇ ਕੁਛ ਵੀ, ਹਾਂ ਹੋਰ ਤੁਹਾਡੇ ਬੱਚੇ, ਕਿਹੜੀ-ਕਿਹੜੀ ਕਲਾਸ ਚ ਹੋਗੇ ਕਿਹੜੀ-ਕਿਹੜੀ ਕਿਕਸ਼ ਚ ਪਹੁੰਚ ਗਏ ਨੇ ਕਿਹੜੀ ਕਕਸ਼ਾ ਚ ਆ ਗਏ ਨੇ ਤੁਹਾਡੇ ਬੱਚੇ
ਮੇਰੇ ਬੱਚੇ ਦੇ ਹੈਗੇ ਨੇ ਉਹ, ਵੱਡੀ ਕੁੜੀ ਦਾ ਵਿਆਹ ਕਰਤਾ ਸੀ।
ਅੱਛਾ ਨਹੀਂ ਬੇਟਾ ਤੇ ਅਜੇ ਪੜ੍ਹਦਾ ਪਿਆ ਸੀ ਨਾ ਤੁਹਾਡਾ
ਪੜਦਾ ਪਿਆ ਸੀ ਬਸ ਨੇ ਛੱਡ ਤੀ ਪੜਾਈ ਹਾਂ ਬਸ ਰਡੀਮੇਡ ਗਾਰਮੈਂਟ ਦੀ ਦੁਕਾਨ ਸੀ। ਯਾਰ ਦੋਸ ਦੀ ਉੱਥੇ ਕੰਮ ਸਿੱਖਣ ਲਾਇਆ ਹੋਇਆ
ਅੱਛਾ ਚਲੋ ਠੀਕ ਹੈ, ਜਿਹਦੇ ਚ ਬੱਚੇ ਦਾ ਮਨ ਕਰੇ ਜਿਹਦੇ ਚ ਉਹਦੀ ਰੁਚੀ ਹੋਏ ਉੱਥੇ ਹੀ ਕਰਲੇ ਸਹੀ ਗੱਲ ਹੈਗੀ ਜਿਦੇ ਚ ਬੱਚੇ ਦਾ ਮਨ ਕਰੇ ਹਾ ਬਸ ਹਾਂ ਸਾਡੇ,
ਮੈਂ ਤੇ ਗੱਡੀਆਂ ਦਾ ਕੰਮ ਮੈਂ ਤੇ ਘੁੰਮਦਾ ਹੀ ਰਹਿੰਦਾ।
ਹਾਂ ਤੁਸੀਂ ਗੱਡੀਆਂ ਦਾ, ਕੰਮ ਹੈ ਤੁਸੀਂ ਤੇ ਐਤਕੀ ਕਿੱਥੇ-ਕਿੱਥੇ ਦਾ ਲਗਾ ਕੇ ਆ ਟੂਰ?
ਬਸ ਗੱਡੀ ਲੱਦੀ ਹੋਈ ਹੈ ਬੰਬੇ ਦਾ ਮਾਲ ਲਦਿਆ ਪਲਾਈਡ ਲੱਦਿਆ ਹੋਈਆ
ਅੱਛਾ, ਅੱਛਾ ਬੰਬੇ ਦਾ ਟੂਰ ਐਤਕੀ ਹੈਂ ਪਰ ਬੰਬੇ ਤੇ ਮੌਸਮ ਕਿਵੇਂ ਹੁੰਦਾ ਠੀਕ, ਕੀ ਬੰਦਾ ਮੌਸਮ ਉੱਥੇ,
ਬੰਬੇ ਮੌਸਮ ਬਹੁਤ ਵਧੀਆ ਹੁੰਦਾ ਬੰਬੇ ਤੇ ਉੱਥੇ ਕੋਈ ਪਤਾ ਨੀ ਲੱਗਦਾ। ਕਿਸ ਟਾਈਮ ਬਾਰਿਸ਼ ਆਜੇ,
ਅੱਛਾ ਉੱਥੇ ਤਾਂ ਕਹਿੰਦੇ ਬਾਰਾਂ ਮਹੀਨੇ ਹੀ ਠੀਕ ਹੀ ਰਹਿੰਦਾ ਹਨਾ।
ਹੂੰ ਬੰਬੇ ਤੋਂ ਬਾਰਾਂ ਮਹੀਨੇ ਠੀਕ ਰਹਿੰਦਾ ਮੌਸਮ ਗਰਮੀ ਉੱਥੇ ਤਾਂ ਪਤਾ ਹੀ ਲੱਗਦਾ ਬਾਰਿਸ਼, ਕਦੋਂ ਆਜੇ,
ਅੱਛਾ-ਅੱਛਾ ਹਾਂ ਕਹਿੰਦੇ ਆ ਉੱਥੇ ਮੌਸਮ ਠੀਕ ਹੀ ਰਹਿੰਦਾ। ਬਾਰਾਂ ਮਹੀਨੇ ਹਨਾ ਤੇ, ਫਿਰ ਕਿੰਨੇ ਦਿਨ ਦਾ ਤੁਹਾਡਾ ਟੂਰ ਹੈ ਬੰਬੇ ਦਾ?
ਸੱਤ ਅੱਠ ਦਿਨ ਲੱਗ ਹੀਈ ਜਾਣਗੇ ਕੋੋਰੇ ਗਾਓ ਜਾਣਾ, ਫਿਲਮ ਸਿਟੀ ਚ ਮਾਲ ਸਟ ਕੇ ਆਣਾ ਪਲਾਈ ਬੋਰਡ ਹੈ
ਅੱਛਾ-ਅੱਛਾ-ਅੱਛਾ ਸੱਤ ਅੱਠ ਦਿਨ ਦਾ ਤੇ ਗੱਡੀ ਫਿਰ ਡਰਾਈਵਰ ਹੀ ਰੱਖਿਆ ਹੈਗਾ ਨਾਲ ਜਾਂਦੇ,
ਹ ਬਸ ਮੈਂ ਹੁਣ ਜਾਣੀ ਬੰਦ ਕਰ ਦਿਤਾ। ਬਸ ਨਾਲ ਬਹਿ ਕੇ ਚਲੇ ਜਾਈਦਾ,
ਅੱਛਾ-ਅੱਛਾ ਨਾਲ ਬਹਿ ਕੇ ਜਾਂਦੇ ਆਗੇ,
ਹਾਂ ਕੰਡੈਕਟਰ ਅੱਜ'ਕੱਲ ਮਿਲਦੇ ਨੀ ਨਾ, ਹਾਂ ਫੇਰ ਇਕੱਲਾ ਡਰਾਈਵਰ ਵਿਚਾਰਾ ਪਰੇਸ਼ਾਨ ਹੋ ਜਾਂਦਾ ਹੈ। ਥੋੜੀ ਬਹੁਤ ਲੈ ਲਈ ਦੀ ਉਹਨੂੰ ਵੀ ਮਦਦ ਮਿਲ ਜਾਂਦੀ ਹੈ।
ਹਾਂ ਠੀਕ ਹੈ ਠੀਕ ਹੈਗਾ ਵੈਸੇ ਵੀ ਤੁਹਾਨੂੰ ਸਾਲਾਂ ਦਾ ਉਹ ਹੈਗਾ ਤਜੁਰਬਾ, ਹੈਗਾ ਵਾ ਗੱਡੀ ਦਾ ਉਹ ਤੇ ਹੈਗਾ ਹੀ, ਹੋਰ ਫਿਰ ਉਸ ਤੋਂ ਹੋਰ ਬਸ ਅਜੇ, ਉਸ ਤੋਂ ਪਹਿਲੇ ਕਿੱਥੇ ਗਏ ਸੀ
ਬਸ ਚੱਲਦੇ ਉਸ ਤੋਂ ਪਹਿਲੇ ਕਲਕੱਤੇ ਦਾ ਚੱਕਰ ਲਾਇਆ ਸੀ।
ਅੱਛਾ ਦੂਰ-ਦੂਰ ਦਾ ਹੀ ਲੱਗਦਾ ਤੁਹਾਡਾ
ਚੱਕਰ ਚ ਬਜਦਾ ਕੁਛ ਨੀ ਨਾ ਪ ਆ ਗੱਡੀ ਦੇ ਤੇ ਫਿਰ ਨੇੜੇ ਚੱਕਰ ਲਾ ਕੇ ਫਾਇਦਾ ਕੀ ਹੈਗਾ
ਹਾਂ ਉਹ ਤੇ ਹੈਗਾ ਹੀ ਹੈਗਾ,
ਲੋਕਲ ਚਲਾ ਕੇ ਕੀ ਫਾਇਦਾ ਹੈਗਾ ਜੇ ਚਾਰ ਪੈਸੇ ਵਜਦੇ ਹੀ ਲੱਬੇ ਚੱਕਰ ਚ ਹੈਗੇ ਨੇ,
ਹਾਂਜੀ-ਹਾਂਜੀ ਤੇ ਨੇਪਾਲ ਵਗੈਰਾ ਦਾ ਵੀ ਜਾਂਦੇ ਹੋ ਤੁਸੀਂ ਉਧਰ
ਹ ਨੇਪਾਲ ਨੇਪਾਲ ਆ ਲਿਆ ਨੇ ਕੁਛ, ਪੰਗੇ ਜੀ ਕਿੱਥੇ ਨੇ ਅੱਜ-ਕੱਲ੍ਹ ਨੇਪਾਲ ਦਾ ਮਾਲ ਅੱਜ-ਕੱਲ੍ਹ ਨੇਪਾਲ ਦਾ ਮਾਲ ਨੀ ਲੱਗ ਰਹੇ, ਆਪਣਾ-ਆਪਣਾ-ਆਪਣਾ ਪੱਕਾ ਰੂਟ ਬਬੇ ਹੈ, ਬੋਮਬੇ ਚੱਲੀ ਦਾ ਕਲਕੱਤੇ ਦਾ ਕਦੀ-ਕਦੀ,
ਅੱਛਾ-ਅੱਛਾ ਮੇ ਮਤਲਬ ਥੇ ਬੋਂਬੇ ਦਾ ਹੀ ਹੈਗਾ ਤੁਹਾਡਾ ਹੈਨਾ ਤੇ ਮਾਲਕੀ ਲੈ ਕੇ ਜਾਂਦੇ ਹੋ ਤੁਸੀਂ ਵਸੇ ਉਹਦੇ ਚ
ਮੈਂ ਤੇ ਪਲਾਈ ਬੋਰਡ ਹੀ ਲੈ ਕੇ ਚੱਲਦਾ ਜੀ।
ਅੱਛਾ ਪਲਾਈਵੁਡ ਦਾ ਹੈਗਾ ਤੁਹਾਡਾ ਠੀਕ ਹੈ। ਅੱਛਾ ਇੱਧਰ ਪੰਜਾਬ ਦਰ ਤੇ ਉਹ ਤਾਂ ਕੱਪੜੇ ਦਾ ਬਹੁਤ ਹੈਗਾ ਹੈ ਨਾ।
ਪੰਜ ਪੰਜ ਪੰਜਾਬ ਵੱਲ ਨ ਅਸੀਂ ਤੇ ਪੱਕਾ ਸਾਡੀ ਲੈਣ ਹੈਗੀ। ਜੇ ਨਾ ਕਈ ਸਾਲਾਂ ਤੋਂ ਬੰਬੇ ਲੈਣ ਤੇ ਬੰਬਈ ਚੱਲੀ ਦਾ ਬਸ ਪੱਕਾ ਹੀ।
ਤੇ ਪਹਿਲੇ ਤੁਹਾਡਾ ਭਰਾ ਵੀ ਤੇ ਜਾਂਦਾ ਹੁੰਦਾ ਸੀ ਤੁਹਾਡਾ ਕੌਣ ਸੀ ਉਹ ਪੰਜਾਬ ਤਾਂ ਜਾਂਦੀ ਸੀ ਗੱਡੀ ਲੈ ਕੇ ਕੱਪੜੇ ਦਾ ਮਾਲ ਮੂਲ ਲੈ ਕੇ ਸਾਡੇ ਇਧਰ ਵੀ ਸੇਮ ਹੀ ਹੈਗਾ ਜੀ। ਹਾਂ ਮਾਲ ਮੂਲ ਲੈ ਕੇ ਜਾਂਦੇ ਹੈ ਨਾ ਕਾਫੀ। ਕੱਪੜਾ ਲੈ ਲੈ ਕੇ ਜਾਂਦੇ ਸੀ ਹਮ ਪੰਜਾਬ ਦਾ ਜਾਂਦੇ ਆ ਹਨਾ
ਹਮ ਉਹਦੇ ਡੈਥ ਹੋ ਗਈ ਹੈ। ਹਮ
ਤੇ ਇੱਕ ਹੋਰ ਵੀ ਤੇ ਸੀ ਤੁਹਾਡਾ ਉੱਧਰ ਦੋਸਤ ਹੈਗਾ ਸੀ ਉਹ ਵੀ ਲੈ ਕੇ ਜਾਂਦੇ ਹੈਗੇ ਗੱਡੀ ਪੰਜਾਬ ਦਾ
ਕਈ ਕੰਮ ਕਰਦੇ ਨੇ ਬਾਕੀ ਹੁਣ ਮਿਲਣਾ ਸਾਡਾ ਘੱਟ ਹੀ ਹੁੰਦਾ ਨਾ ਕਿਉਂਕਿ ਅੱਠ ਦਿਨ ਦੇ ਬਾਦ ਆਈ ਦਾ ਇੱਕ ਦੋ ਦਿਨ ਘਰ ਰੁਕੀ ਦਾ ਨਾਲ ਹੀ ਨਿਕਲ ਜਾਈਦਾ ਕਦੀ ਕਦਾਰ ਮਿਲਣਾ ਹੁੰਦਾ ਹੈ।
ਅੱਛਾ ਅੱਛਾ ਹਾਂ ਚਲੋ ਇਸੀ ਬਹਾਨੇ ਘੁੰਮ ਵੀ ਲੈਂਦੇ। ਦੇਖ ਦਿਓ ਤੁਸੀਂ ਹੈ ਨਾ। ਹਮ ਹਾਂ ਤੇ ਫਿਰ ਭਰਜਾਈ ਨੂੰ ਭਰਜਾਈ ਨੂੰ ਕਦੋਂ ਘਮਾਉਂਦੇ ਹੈਗੇ। ਆਪ ਹੀ ਘੁੰਮਦੇ ਰਹਿੰਦੇ ਆ ਤੇ ਉਹਨੂੰ ਕਦੋਂ
ਨਹੀਂ ਉਹਨੂੰ ਵੀ ਘੁਮਾਉਂਦੇ ਰਹਿੰਦੇ ਨੇ। ਉਹ ਬੱਚੇ ਬੱਚੇ ਉਹਨੂੰ ਘੁਮਾਉਂਦੇ ਰਹਿੰਦੇ ਨੇ ਕਦੀ ਕਿੱਥੇ ਕਦੀ ਕਿੱਥੇ।
ਅੱਛਾ ਤੇ ਤੁਸੀਂ ਦਮ ਵਗੈਰਾ ਤੇ ਲੈ
ਨਾ ਉਹ ਆਪੇ ਵੀ ਕੱਲੀ ਨਿਕਲ ਜਾਂਦੀ ਦਮਾਂ ਨਾ ਇਕੱਲੀ ਵੀ ਚਲੀ ਜਾਂਦੀ ਹੈ। ਫਿਰ ਸਹੇਲੀਆਂ ਸੂਲੀਆਂ ਹੈਗੀਆਂ ਨੇ ਉਹਨਾਂ ਨਾਲ ਨਿਕਲ।
ਤੇ ਤੁਸੀਂ ਨੀ ਜਾਂਦੇ ਧਾਮ ਧੂਮ ਤੇ ਧਾਮ ਧੂਮ ਤੇ ਤੁਸੀਂ ਨੀ ਜਾਂਦੇ।
ਜਾਂਦਾ ਮੈਂ ਵੀ ਕਦੀ ਕਦਾਰ ਚਲਾ ਜਾਂਦਾ।
ਸਰਦੀ ਵਿੱਚ ਜਾਂਦੇ ਹੋਵੋਗੇ ਨਾ ਤੁਸੀਂ ਤਾਂ ਜ਼ਿਆਦਾ ਹੈ। ਅੱਛਾ-ਅੱਛਾ ਸਹੀ ਗੱਲ ਹੈ ਆਪਣਾ ਹੁਣ ਸਰੀਰ ਵੀ ਦੇਖਣਾ ਹੈਗਾ ਤੁਸੀਂ,
ਆਹ ਅ ਹੁਣ ਗੱਡੀ ਜੀ ਦਾ ਤਾਂ ਠੀਕ ਹੈ।
ਹਮ ਹਮ
ਗੱਡੀਆਂ ਆ ਗਈਆਂ ਨੇ ਮੇਰਾ ਟਰੱਕ ਵੀ ਏ ਸੀ ਹੈਗਾ
ਅੱਛਾ ਏ ਸੀ ਲੱਗਿਆ ਟਰੱਕ ਚ ਵੀ?
ਹਾਂਜੀ ਏ ਸੀ ਲੱਗਿਆ ਹਾਂਜੀ ਹਾਂਜੀ ਏਸੀ ਗੱਡੀਆਂ ਆ ਰਹੀਆਂ ਅੱਜ ਕੱਲ
ਅੱਛਾ ਚਲੋ ਵਧੀਆ। ਵਧੀਆ ਹੋ ਗਿਆ ਬਸ ਟਰੱਕ ਦਾ ਤਾਂ ਅਸੀਂ ਨੀ ਸੁਣਿਆ ਸੀ ਕਦੀ ਏਸੀ।
ਨਹੀਂ ਨਹੀਂ ਏ ਸੀ ਗੱ ਏਸੀ ਗੱਡੀ ਹੈ ਬਸ ਆਪਣਾ ਇਹ ਕਿ ਥੋੜਾ ਬਹੁਤ ਉਹ ਚਲਾ ਰਹੇ। ਜ਼ਿਆਦਾ ਪੈਟਰੋਲ ਦਾ ਵੀ ਖਰਚਾ ਜਿਆਦਾ ਆ ਜਾਂਦਾ ਨਾ।
ਅੱਛਾ
ਲਾਏ ਹੋਏ ਨੇ ਰੱਖ ਕੇ ਦੋਨੋ ਸਾਈਡ ਡਰਾਈਵਰ ਪੱਖੇ ਦੀ ਵੀ ਬਾਕੀ ਸੜਕ ਤੇ ਗੱਡੀ ਚੱਲਦੀ ਹੈ ਤੇ ਹਵਾ ਲੱਗਦੀ ਹੀ ਰਹਿੰਦੀ ਹੈ।
ਹਾਂ ਹਾਂ ਉਹ ਤਾਂ ਹੈਗਾ ਈਏ।
ਕਿ ਦਿਨੇ ਦਿਨੇ ਚੱਲੀ ਦਾ ਜੀ ਦਿਨੇ ਦਿਨੇ ਆਰਾਮ ਕਰੀਦਾ ਰਾਤੀ ਮੌਸਮ ਠੰਡੇ ਵੇਲੇ ਦਿੱਲੀ ਦਾ
ਅੱਛਾ ਰਾਤ ਵੇਲੇ ਚੱਲਦੇ ਹੋ ਤੁਸੀਂ ਫਿਰ ਹੈ। ਚਲੋ ਚੰਗਾ ਹੈਗਾ ਬਸ ਠੀਕ ਹੈ ਬਸ। ਬਸ ਮੈਂ ਕਿਹਾ ਚਲੋ ਉਸ ਬਾਰੇ ਗੌਰ ਕਰਨਾ ਤੁਸੀਂ ਵੀ ਚੱਲਣਾ ਨਾਲ ਜੇ ਕੰਪਲੇਂਟ ਕਰਨਗੇ। ਗਏ ਸੀ ਐਮ ਸੀ ਕੋਲ ਨਾ,
ਚਲੋ ਮੈਂ ਜੇ ਮੈਂ ਅਗਰ ਸ਼ਹਿਰ ਅੰਦਰ ਹੋਇਆ ਤੇ ਫੇਰ ਮੈਂ ਚੱਲ ਪਾਵਾਗਾ।
ਹਾਂ ਤੁਸੀਂ ਆਪਣੇ ਵੀ ਦੋ ਚਾਰ ਬੰਦੇ ਇਕੱਠੇ ਕਰ ਲੈਣਾ। ਤੇ ਸਾਡੇ ਨਾਲ ਚੱਲ ਲੈਣਾ ਹੈਂ ਚਲੋ ਠੀਕ, ਜੀ ਸਤਿ ਸ੍ਰੀ ਅਕਾਲ ਜੀ ਆਣਾ ਠੀਕ ਹੈ ਜੀ, ਸਤਿ ਸ੍ਰੀ ਅਕਾਲ